ਹਾਂ। ਜੈ ਸ਼੍ਰੀ ਕ੍ਰਿਸ਼ਨਾ।
ਹਾਂ। ਜੈ ਸ਼੍ਰੀ ਕ੍ਰਿਸ਼ਨਾ ਸ਼ੂ ਕਰੋਂ ਛੋ।
ਬਸ ਮਜ਼ਾ ਮ ਮਜ਼ਾ ਮੈਂ ਤਮ ਕਰੋਂ ਤਮੇ।
ਅਲਿਆ ਹੁ ਭੀ ਬੱਸ ਹਮ ਨਵਰੀ ਈ ਤੀ ਮੈਂ ਕਧੂ ਲਾਇ ਕਰੂ ਫੋਨ ਤਮਣੇ ਸ਼ ਕਰੋ
ਬੈਠਾ ਜੋ ਤੁਹਾਨੂੰ ਬਦਲ ਜਾ
ਆਹੋ ਜਮੀ ਲੀ ਤੂਨੇ?
ਹੋ ਬੱਸ ਆਂਟੋ ਮਰਵੋ ਜਾਈਸੂ
ਹਾਂ ਇਹ ਹਾਂ ਸਾਰੂ ਤਾਂ ਭਾਈ ਹ ਮਾਰੇ ਬੀ ਬੱਸ ਜੋਵੋ ਨਾ ਹ ਰਜਾ ਉਹ ਪੜ ੋਕਰਾ ਉਹੀ ਤਾਂ ਹ ਸੁ ਕੇ ਹੁ ਨਾਾਨ ਨੇ ਘਰ ਜਾਨੀ ਤਿਆਰੀ ਕਰਦੀ ਤੇ ਤੇ ਆਮ ਤੋ ਨਾ ਪੀਅਰੇ ਜਵਾ ਨੂੰ ਪੀ ਮਨ ਤ ਤੂੰ ਬਹੁ ਦਿਵਸ ਸੀਈ ਗਿਆ ਨਈ ਮਾੜੀ ਪੀਅਰ ਜਾਈ ਨੇ, ਹਾਂ ਤੋ ਤਿਆਵੇ ਮੜੀਸ ਪਾਨੇ ਪਾਛੇ ਤਮਣੇ ਖਬਰ ਨਾ ਹ ਨਾਨੀ ਘਰੇ ਜਾਏ ਲੇਕਿਨ ਕਿਲ ਹੈਰਾਨ ਕਰੇ
ਪਾਓ ਮਾਮਾ ਤੇ, ਪਾਓ ਮਾਮਾ
ਹਾਂ ਇਹਜ ਨਾ ਪਈ ਇਹ ਪੀ ਮੈਂ ਕੂ ਸਾਰੂ ਕਾਈ ਨੀ ਚਲੋ ਆਪਣੇ ਤਿਆਰੀ ਕਰਏ ਜਾਈਏ ਤਾਂ ਜੋਇਓ ਤਾਂ ਟਿਕਟ ਨਹੀਂ
ਬੋਲੋ, ਅਤ ਆ ਚ ਅਈ ਤੋਂ ਸਟੇਸ਼ਸ਼ਨ
ਕਿ ਉਹ ਸਟੇਸ਼ਨ ਵੀ ਬੰਦ ਕਰਦੀ ਦਾ ਧਿਆਨ
ਹਾਂ, ਪੇਲੂ ਰੀਡੇਵਲਪਮੈਂਟੈਂ ਗਓ ਨੇ ਬੰਦ ਕਰੀ ਦੀ
ਰੀਨੋਵੇਟ ਤਾ ਤੇ ਇਹਮ ਤਾਂ ਘਣੋ ਟਾਈਮ ਲਗੇੇ ਟ੍ਰੇਨ
ਪਬਲਿਕ ਹਾਂ
ਹਾਂ ਲੇ ਹੁ ਤਾਂ ਟਿਕਟ ਜੋਤੀ ਤੀ ਮਨ ਤਾਂ ਮੀਜ ਨਈ ਟਿਕਟ ਹਵੇ ਜੋਊ ਕਈ ਓਲੀ ਇਮਰਜੰਸੀ ਆ ਨਾ ਟਿਕਟ ਤਰ ਕਾਲਵਾੜੀ ਹਾ ਕਰਾਈ ਹ ਇਹਮ ਬੀ ਮਨ ਤਾਂ ਵੇਟਿੰਗ ਮਨ ਆਜੀ। ਜੋਇ ਬਹੁਤ ਦੂਰ ਸੇ ਨਾ ਪੀਅਰ ਤੋ ਭਾਜੀ ਮੈਨੇ ਹੋਰ ਟਿਕਟ ਕਨਫਰਮ ਛੋਕਰਾ ਮੈਨੇ ਤੋ ਹੈਰਾਨ ਕਰੀਮ ਹੋਤੇ
ਚੋਵਾਂ ਸੈਲੀ ਤੇ ਵਧ ਰ ਕੀ ਕਰਾ ਉਪਰ
ਨਾ ਮੈਂ ਕਦੇ ਤਮਾ ਕੋਈ ਜਾਣਕਾਰ ਹੋਏ ਨਾ ਇਟਲੀ ਮੈਂ ਫੋਨ ਕਿਦੂ ਤੂੰ ਕੋਈ ਫਲਾਈਟ ਨਹੀਂ ਟਿਕਟ ਸਤੀ ਮਾੜੀ ਜ ਤਰੇਜਮੈਂਟ
ਵਾਤ ਕੋਰੀ ਜੋ ਵੇਟ ਲੋ ਖਬਰ ਪੜਿਆ ਕਿ ਚੋਣ ਕਰ ਉਪਰ ਸੇ ਮਾਰੋ ਇੱਕ ਫਰੈਂਚ
ਹਾਂ ਹਾਂ
ਉਮਰ ਮੈਂ ਮੋਟਾ ਅੰਕਲ ਉਸ ਨੂੰ ਬਾਤ ਕਰੇ ਜੋ
ਛੋਕਰਾ ਸੇ
ਹਮਮ
ਟਿਕੀਟ ਨੂੰ ਪੂਛੂ ਕਿਆਕ ਮਨ ਮੀ ਜਾਏ ਨਾ ਸਸਤੀ ਤੋਂ ਹੁ ਇਹ ਕਰਾਈ ਨਵਰੀ ਹੋਊ ਪੀਅਰੇ ਤਾਂ ਜਾਊ ਨਾ ਤ ਨੀ ਕਿਆ ਪੀਅਰੇ ਸ਼ੂ ਆ ਵਕਤੇ
ਇਹਣੇ ਪਹਿਲੀ ਨੇ ਡਾਂਸੀਿੰਗ ਕਰਵਾ ਦੀ ਪਹਿਲਾ ਨੇ ਕ੍ਰਿਕੇਟ ਕਰਾਈ ਦੀ ਨਾ ਬਾਾਬਾ ਤੜਕਾਮ ਕੋਣ ਤਪੂਰੀ
ਲੈ ਸਾਰੂ ਮਾਰ ਤਾਂ ਜੋ
ਠੀ ਲੇਇ ਲੈ ਆਪਣੇ ਲੋਕਾਂ ਖਾੳਤੂ ਨਈ, ਕੇਮ ਕੇ ਕੂਲਰ ਨੀ ਆਦਤ ਲੋਕਾਂ ਨੇ
ਏਕ ਤੋ ਕਰੇਗੀ ਕੇ
ਨਾ ਨਾਨ ਕਹੋ, ਹਾਂ ਮੈਂ ਕਿਹਾ ਨਾਨ ਕਹੋ ਪਹਿਲੇ ਏਸੀ ਨਾ ਜਗ੍ਹਾ ਫੋਰ ਤ੍ਰਨ ਦਿਵਸ ਪਛੀ ਆਵੇ ਨਾ ਖਾਵੈ ਨੇ ਟਾਈਮ ਬਹੁ ਲਾਗੇ। ਮਾਰਾ ਤੋ ਛੋਕਰਾ ਨਾ-ਨਾ ਨੇੰ-ਨੇੰ ਤੋ ਤੌ ਬੀ ਇੱਕ ਟਾਈਮ ਏ ਸੀ ਚਾਈਏ ਹੈਰਾਨ ਰੌਡ-ਰੌਡ ਕਰੇ, ਲੜ-ਲੜ ਕਰੇ ਤੇ ਨ ਰਹੀ ਸਕ
ਇ ਜ ਨੇ ਹ ਆਪਣੇੇ ਆਦਤ ਟੇਵੋ ਇਹ ਵੀ ਨਾ ਕਿ ਦੀਦੀ ਨ ਲੋਕਾਂ ਗੇਵੇ ਏਸੀ ਵਗਰ ਨੇ ਨਾ ਗਮ। ਕਲਾਸ ਹੋਏੀ ਪਾਛੀ ਏ ਸੀ ਵਾਲੀ ਹੋਏ ਸਕੂਲ ਮ ਤੋ ਪਤੋ ਕਿਆ
ਇਹ ਤੋਂ ਆਈਯਾਂ ਤੀਕ ਘਰੇ ਥੀ ਨਿਕਲੋਸ। ਅ ਤ ਸਕੂਲ ਬੱਸ ਮ ਬੇਸੋ ਏਸੀ ਵਾੜੀ। ਸਕੂਲੇ ਜਾਓ ਏਸੀ ਵਾੜੋ ਪਾਛੋ ਘਰ ਆਵੇ ਪਾਛੋ ਘਰ ਮ ਏਸੀ ਚੀ ਕਿਆ ਫਰਵਾ ਜਾਈਏ ਕਾਰ ਮ ਬੈਸ ਤੋ ਇਹਮਾ ਏਸੀ ਤੋਂ ਏਸੀ ਮ ਪਚੀ ਹਾਂ। ਅਨੇ ਉਪਰ ਥੀ ਜਿਆ ਜਮਵਾ ਜਾਈਏ ਰੈਸਟੋਰੈਂਟ ਵਗੈਰਾ ਤਿਆ ਬੀ ਏਸੀ ਤਾਂ ਹੋਏ ਕਿਆ ਮੋਲ ਵੋਲ ਮ ਫਰਵਾ ਜਾਈਏ ਤਿਆ ਬੀ ਏਸੀ ਹੋਏ।
ਇਹਜ ਨੇ ਸਾੱਚੀ ਵਤ ਨਾ ਚਾਲ ਨਾ।
ਨਹੀਂ ਮ ਤੋ ਖਾਲੀ ਭਾਭੀ ਨੋ ਭਈ ਨੋ ਫੋਨ ਆਇਆ। ਕੈ ਆਓ ਆਈ ਕੇਮ ਨਈ ਤੂੰ ਆਟਲਾ ਦਿਵਸਥਈ ਗਏ ਰਜਾਓ ਪੜੀ ਮੈਂ ਕ ਬੱਸ ਮਨ ਟਿਕਟ ਨਾ ਥੀ ਮੜੀ। ਤੂੰ ਕਹਿਤਾ ਤ ਕੱਕਈ ਨੀ ਗਾੜ ਮੈ ਲੇਵਾ ਆਈਏ ਮੈਂ ਕ ਨਾ ਨਾ ਹ ਗਾਡੀ ਮ ਨਾ ਸੂ ਆਟੂ ਦੂਰ ਨਾ ਫਾਵੇੇ ਹੋ।
ਹ ਹੂੰ
ਤੋ ਇਟਲੇ ਮੇ ਕਿਡੂ ਕੇ ਨਹੀਂ ਈ ਕਈ ਨਹੀ ਹੁ ਕਰੂੰ ਛੂ ਅਰ ਜੋਊ ਇੱਕ ਬੇ ਦਿਵਸ ਮੋਲਾ ਆਪਣ ਕਰਾਊ ਟਿਕੀਟ ਹਾਂ।
ਬ ਬਾ ਗਾਡੀ ਮੇ ਤ ਨਾ ਚਵੇ ਬਾਪ ਪੈਟਰੋਲ ਕਿੱਟੂ ਲਾਗੀ ਜੇ। ਈਜ ਪੈਸ ਫਲਾਈਟ‌ ਮਾ ਨਾ ਕੇ ਦੇਓ ਬ
ਹਾਂ ਹਾਂ ਇਟਲੇ ਇਟਲੇ ਮੈਂਣੇ ਨਾ ਆਵਾਤ ਇਹਮਨਾ ਜੋੜੇ ਕਰ ਨਾ ਤਾਂ ਮਨੈ ਤਮਾਰੂ ਧਿਆਨ ਆਊ ਮੈਂ ਕ ਲਓ ਆਮਣੇ ਕਰੂ ਆਮ ਕਹਿਤਾ ਤਾ ਕਿ ਮੈਂ ਗਯਾ ਵਕਤੇ ਥੋੋੜੀ ਸਸਤੂ ਮ ਟਿਕੀਟ ਮਨੇ ਮੜੀ ਗਈ ਤੀ ਫਲਾਈਟ ਮੇ ਤਾਂ ਮੈਂ ਕਰਾਈ ਤੀ। ਤ ਮੈਂ ਕਿ ਤੂੰ ਮਾਰੀ ਵੀ ਜੋਵਓ ਨਾ
ਹਾਂ ਇਹ ਅੰਕਲ ਜੋੜੇ ਕੂਪਨ ਹੋਸੀ ਤੋ ਕਰੀ ਦੇਸੀ ਇਹਮ ਤਾਂ ਕਈ ਵਾ ਦੋ ਨੀ ਹਾਵੇ।
ਹਾਂ ਇਟਲੇ ਸ਼ੂ ਆ ਤਾਂ ਜੋਓ ਨਾ ਬਣਾ ਲੋਕ ਜ ਮੋਟ ਛੋਟੀ ਮੋਟੀ ਜਗ੍ਹਾ ਜੋਬ। ਕਰੇ ਨਾ ਤੇ ਮਨੇ ਤੋਂ ਡਿਸ ਕਾਂਉਟ ਹਾਰੋ ਮੜੀ ਰਹੇ। ਫਲਾਈਟਸ ਮ ਬੀ ਹਾਂ
ਪਾਛੇ ਤੋ ਫਲਾਈਟ ਮ ਛੇਕਲੇ ਤਾਂ ਮੋ ਡੀਸਕਾਊਂਟ ਕੇਸ਼ਅਰ ਮਾ ਛੇ।
ਦੋ ਭਈ ਤਮਨੇ ਸਾਰੂ ਡਿਸਕਾਊਂਟ ਮ ਨੀ ਮੜੀ ਜਾਸੇ ਤਾਂ ਮਾਰਾ ਥ੍ਰੂ।
ਔ ਮਾੜੀ ਜੈਸੇ ਚਲੋ ਮੂੰ ਬਾਤ ਕਰੇ ਨੀ ਔ ਸੂ ਕੇਰ ਫੋਨ ਕਰੀਸੇ।
ਤ ਮੇ ਮਾਰੇ ਫੋਨ ਕਾਪੋਣ ਬਾ ਜੀ ਭੁਲੀ ਹੀ ਜਾਓ।
ਨਾ ਨਾ ਮੂੰ ਬੱਸ ਤ ਫੋਨ ਮੁਕੂ ਏਟਲਾ ਕਰੋ।
ਹਾਂ, ਕਰੀ ਨੇ ਮਨੈ ਤਰਤ ਕੈਜੋ ਫੋਨ।
ਚੌਕਸ। ਗਰਮ ਏ।
ਜਵਾਨੀ ਕਿ ਕੇਵੀਰ ਤੇ ਜਾਈਸ ਨੇ ਕੇਵੀਰ ਤੇ ਨਈ ਜਾਈਸ ਇਊ ਹਾਂ ਇਹਜ ਤਾਂ ਮੈਂ ਕ ਤੂੰ ਕਈ ਨਹੀਂ ਪੁੱਛੂਣ ਪਚੀ ਕਰੂ ਫੋਨ। ਏਜ ਕਈ ਨਹੀਂ ਹਾਂ। ਹੋਰ, ਤਮਾਰੋ ਤੋ ਚਲੋ ਸਾਰੂ ਤਮਰ ਪਚੀਸ ਸ਼ਿਆਲਾ ਮਾਜ ਲਗਾਉਸ।
ਹਾਂ। ਹੂੰ।
ਕਈ ਨਹੀਂ ਇਹੋ ਵੋ ਹੈ ਤੈਂ ਤਨੇ ਪੀ ਹੈ ਨਹੀਂ। ਜਵਾਣਾ ਤਮਾਰੇ ਘਰੇ ਲੱਗਾ ਦੇ ਅਸ ਮਾਰੀ ਟਿਕਟ ਨਹੀਂ ਥਤੀ ਕਈ ਨੀ ਛੋ ਰ ਅਈ ਬੇ ਦਿਵਸ ਰਹੇਸੇ। ਬੀਜੇ ਸੋ। ਤੋ ਏਨਾ ਬਦੀਆਂ ਪੜਬ ਨੇ ਤੋ ਵਾਰਾ ਬਿ ਤਾਮ ਤਾਂ ਤਮਾਰ ਛਕਰਾ ਥੋੜਾ ਮੋਟਾ ਥਈ ਗੇ ਅਪਣ ਕਈ ਨੀ ਤ ਬਦਰ ਰਾਮ ਸੇ ਬਾਹਰ ਨਿਕਲਸੇ ਆਸ ਨਾ ਨਈ ਯਾ ਤਾਂ ਏਸੀ ਨੀ ਕਈ ਏ ਵੀ ਛ ਨਈ। ਅਮਾਰਾ ਘਰੇ ਏਤੋਂ। ਤਮ ਨੇ ਖ਼ਬਰ ਛੇ ਨਾ।
ਅਮਾਰੇ ਤਾਂ ਪੋਤੇ ਸੋਲਰ ਲਾਗੇਲੁ ਛੇ।
ਔਹੋ ਅੱਛਾ ਸੋਲ। ਗਲਾਗਲ
ਹਾਂ ਹਾਂ, ਇਕਲਾ ਅਮੀ ਤਭੀ ਮਾਣ ਤੇ ਕੁ ਹ ਹੂੰ। ਤੁਮਾਰੋ ਅਵਾਜ ਬਹੁ ਕਪਾਈ ਨਾ ਆਵੇ ਛ।
ਕਰੱਸੋ। ਹੋ ਕਾਵਾਏ ਛੇ ਫੋਨ ਮਾਰੋ ਅਵਾਜ
ਹਾਂ ਬਹੁਜ ਕਪਾਈ ਹੁਛ, ਹਾਂ। ਹਾ।
ਹਾਂ ਆਇਓ ਮਾਰੋ ਅਵਾਜ ਆਇਓ
ਹਾਂ ਬੋਲੋ ਬੋਲੋ ਨਾ ਵੋ ਨੀ ਕਪ ਤੋ
ਸਾਰੋ ਸਾਰੋ ਕਈ ਨੀ ਮੈਂ ਕਦੋ ਕਿਆ ਨੈਟਵਰਕ ਇਸ਼ੂ ਨਹੀ ਆਓ ਤੋਂ ਇਹਟਲੇ ਕਪਾਂ ਆਤ ਹਸ ਹਾਂ ਇਹ ਇਹਜ ਕਈ ਨੀ ਮੈਂ ਕ ਸੋਲਰ ਲਗਗੇ ਤਾਂ ਪੀ ਬੀਿਲ ਬਹੁ ਛੁ ਆਤ ਹਸ ਹੈ ਨਾ
ਹਾਂ ਏ ਗਮ ਹਜ਼ਾਰ ਪੰਦਰ ਸੌ ਬਸ ਆਟਲ ਜਾਵੇ ਕ ਤੂੰ ਕਮੁਕ ਅੜੀ ਸੌ ਅੜੀ ਸੌ ਨ ਸੌ ਸੌ ਨੌ ਸੌ ਆਲ
ਇਹ ਫੋ ਫੋ ਫੋ ਬਹੁ ਸਰਸ ਤੋਂਤ ਲੈ ਲੋ ਅਲਆ ਇਹ ਹਾਂ ਏਜ ਜ ਮਨ ਸ਼ੂ ਲਗੇ ਜੋ ਨੇੈਟਵਰਕ ਇਈਸ਼ੂ ਸ਼ ਕਹਿਵਾ ਫੋਨ ਕਰੋ ਦੱਸ
ਹਾਂ ਉਹ
ਕਾਰਣ ਕੇ ਅਵਾਜ ਕਪਾਏ ਨਾ- ਤੋ ਬਰੋਬਰ ਸੰਭਲਾ
ਹਾਂ, ਈਜ ਨੇ ਤ ਮ ਮਨ ਕਰੋ ਇੱਕਦਮ ਸ਼ਾਂਤੀ ਦੀ ਨੇੈਟਵਰਕ ਲਈ ਨੇ।
ਹਾਂ ਤ ਤਿਆ ਸੁਧੀ ਨਾ ਫਲਾਈਟ ਮਨ ਟਿਕੀਟ ਨੂੰ ਪੁੱਛੀ ਨੇ ਰੱਖੋ ਹ ਇਹ ਹੁ ਕਰ ਤਮਣੇ ਫੋਨ ਸਾਰੂ ਹਾਂ ਚਲੋ ਸਾਰੂ ਦਸ ਮਟ ਮਹ ਪੱਛੀ ਕਰੂ ਹਾਂ
ਹਾਂ ਵਦ ਨਹੀਂ ਹਾਂ